ਹਾਂਜੀ ਮੈਡਮ। ਹਾਂਜੀ ਵਧੀਆ, ਤੁਸੀਂ ਦੱਸੋ? ਹਾਂਜੀ। ਬਸ ਕੁਛ ਨੀ ਮੈਂ ਓ ਰੋਟੀ ਰੋਟੀ ਪਾਣੀ ਖਾ ਕੇ ਹਟੇ ਸੀ।
ਅੱਛਾ-ਅੱਛਾ, ਹੋਰ ਸਾਰੇ ਘਰੇ ਠੀਕ ਨੇ?
ਹਾਂਜੀ ਹਾਂ ਸਾਰੇ ਵਧੀਆ, ਹੋਰ ਤੁਸੀਂ ਕੀ ਕਰਦੇ ਸੀ?
ਬਸ ਵੇਲੈ ਬੈਠੇ ਸੀ ਮੈਡਮ।
ਅੱਛਾ-ਅੱਛਾ।
ਹਾਂਜੀ ਹਾਂ-ਹਾਂਜੀ ਹਾਂ ਖਾ ਲਿਆ।
ਠੀਕ ਐ ਠੀਕ ਐ।
ਜਿਵੇਂ ਦੇਖੋ ਅੱਜ ਕੱਲ੍ਹ ਫਾਸਟ ਫੂਡ ਕਿੰਨਾ ਚੱਲ ਰਿਹਾ ਹੈ। ਹਨਾ।
ਹਾਂ, ਹਾਂਜੀ, ਹਾਂ, ਇਹ ਤਾਂ ਹੈ ਦੇਖ ਲੋ ਫਾਸਟ
ਕਰਦੇ ਨੂੰ ਦੇਖੋ
ਹਾਂਜੀ ਹਾਂ, ਅੱਜ ਕੱਲ੍ਹ ਦੇ ਬੱਚੇ ਹੀ ਨਹੀਂ ਹਟਦੇ। ਫਾਸਟ ਫੂਡ ਖਾਣੋ, ਇੰਨਾ ਮੋਮੋਜ਼, ਐ ਚਟਣੀ ਲਾ -ਲਾ ਕੇ ਖਾਂਦੇ ਨੇ। ਮੈਗੀ ਹੋ ਗਈ।
ਹਾਂਜੀ। ਹਾਂ, ਪਾਸਤਾ ਵਗੈਰਾ। ਦੇਖੋ ਵੀ ਕਿੰਨੀਆਂ ਹੀ ਚੀਜ਼ਾਂ ਨੇ, ਦੇਖੋ ਜਿਹੜੀਆਂ ਸਾਰੀਆਂ ਹੀ ਮੈਦੇ ਨਾਲ ਤਿਆਰ ਹੁੰਦੀਆਂ ਨੇ। ਤੇ ਮੈਦੇ ਨੂੰ ਪਾਚਣ ਨੂੰ ਦੇਖੋ ਕਿੰਨੇ ਘੰਟੇ ਲੱਗਦੇ ਨੇ ਹਨਾ।
ਹਾਂਜੀ। ਹਾਂ, ਇਹ ਤਾਂ ਹੈ।
ਹਾਂਜੀ ਦੇਖੋ, ਵੀ ਕਿੰਨੇ ਹੀ ਜ਼ਿਆਦਾ ਦੇਖੋ। ਫੂਡ ਆਈਟਮਸ ਆਗਈਆਂ ਨੇ, ਦੇਖੋ ਕਿਨੇ ਪੀਜ਼ਾ ਹੋ ਗਿਆ, ਨਿਊਡਲਅ, ਬਰਗਰਅ।
ਹੂੰ- ਹੂੰ।
ਹਰ ਇੱਕ ਚੀਜ਼ ਹੀ ਦੇਖੋ ਮੈਦੇ ਨਾਲ ਤਿਆਰ ਹੋ ਰਹੀ ਹੈ ਅੱਜ ਕੱਲ੍ਹ।
ਹਾਂਜੀ ਹਾਂ, ਹਰੇਕ ਚੀਜ਼ ਹੀ ਮੈ ਨਾਲ ਹੀ ਮੈਦਾ ਆ ਹਨਾ। ਕੱਚਾ ਮੈਦਾ ਦੇਖ ਲਓ ਮੋਮਲ ਹੁੰਦੇ ਨੇ ਉਹ ਜਿਹੜੇ ਕੱਚੇ ਮੈ ਮੈਦੇ ਦੇ ਬਣੇ ਹੁੰਦੇ ਨੇ। ਉਹ ਕੱਚਾ ਮੈਦਾ ਹੀ ਖਾਈ ਜਾਂਦੇ ਨੇ ਫੇਰ ਉਹ ਹਾਜ਼ਮ ਵੀ ਨਹੀਂ ਹੁੰਦਾ। ਗਾ, ਲੋਕਾਂ ਮਤਲਬ ਬੱਚਿਆਂ ਨੂੰ ਫੇਰ ਆਪਓਰੇਸ਼ਨ ਕਰਨਾ।
ਜੀ ਹਾਂ, ਸਹੀ ਗੱਲ ਆ ਮੈਡਮ, ਹਾਂਜੀ, ਦੇਖੋ ਕਿੰਨਾ ਨੁਕਸਾਨ ਭਜਾਉਂਦੇ ਨੇ ਉਹ, ਫੇਫੜਿਆਂ ਚ' ਅਹ ਜੰਮ ਜਾਂਦਾ ਮੈਦਾ। ਗੁਰਦਿਆਂ ਚ' ਪਹੁੰਚ ਜਾਂਦਾ।
ਹਾਂਜੀ, ਹਾਂ।
ਇਹ ਚੋਂ ਲੀਵਰ ਦੀਆਂ ਸਮੱਸਿਆ ਕਿੰਨੀਆਂ
ਹੋਰ- ਹੋਰ ਹਮ, ਬੱਚਿਆਂ ਨੂੰ ਦੇਖ ਲ ਮਾਂ- ਬਾਪ ਨੂੰ ਚਾਹੀਦਾ ਵੀ ਨਹੀਂ ਇੰਨਾ ਫਾਸਟ ਫੂਡ ਦੇਣਾ ਚਾਹੀਦਾ ਬੱਚਿਆਂ ਨੂੰ ਹਨਾ। ਜਿਵੇਂ ਹੁਣ ਘਰੇ ਇੰਨੀਆਂ ਰੈਸਪੀ ਦੱਸਦੇ ਨੇ ਹਨਾ। ਯੂਟਿਊਬ ਤੇ ਵੀ ਉਹ ਰੈਸਪੀ ਹੈ ਬੱਚੇ ਬੱਚਿਆਂ ਨੂੰ ਬਣਾ- ਬਣਾ ਕੇ ਦੋ, ਤੇ ਉਹ ਮਤਲਬ ਖ਼ਰਾਬ ਵੀ ਨੀ ਕਰਦੀਆਂ ਗਈਆਂ ਬੱਚਿਆਂ ਦੀ ਸਿਹਤ ਨੂੰ।
ਦੇਖੋ ਜੇ ਵੱਡੇ ਲਿਆਉਂਦੇ ਨੇ ਘਰ ਵਿੱਚ ਅਹ ਫਾਸਟ ਫੂਡ ਦੇਖੋ ਤਾਂ ਹੀ ਬੱਚੇ ਖਾਂਦੇ ਨੇ। ਤ ਦੇਖੋ ਹੁਣ ਦੇਖੋ ਅੱਜ ਕੱਲ੍ਹ ਕਿੰਨੀ ਆਦਤ ਬਣ ਗਈ ਹੈ ਬੱਚਿਆਂ ਨੂੰ।
ਸਹੀ ਗੱਲ ਹੈ। ਅੱਜ ਕੱਲ ਕਹਿੰਦੇ ਨੇ ਵੀ ਹੁਣ ਛੁੱਟੀਆਂ ਹੋਈਆਂ ਨੇ, ਹੁਣ ਛੁੱਟੀਆਂ ਛੁੱਟੀਆਂ 'ਚ ਤਾਂ ਜ਼ਿਆਦਾ ਖਾਂਦੇ ਨੇ, ਸਾਰੇ ਦਿਨ ਕਹਿ ਦਿੰਦੇ ਨੇ ਭੁੱਖ ਲੱਗੀ ਆ, ਭੁੱਖ ਲੱਗੀ ਆ। ਤੇ ਬਹੁਤ ਤੰਗ ਕਰਦੇ ਨੇ, ਕਦੇ ਸਾਨੂੰ ਕੁਛ ਲਿਆ ਕੇ ਦਿਉ, ਨਾ ਰੋਟੀ ਵੀ ਹਾਂ ਰੋਟੀ ਰੋਟੀ ਤਾਂ ਜਮਾ ਵੀ ਨਹੀਂ ਖਾਂਦੇ ਗੇ। ਰਾਤ ਨੂੰ ਵੀ ਨੀ ਰੋਟੀ ਖਾਣੀ ਰੋ ਰੋਟੀ ਤਾਂ ਇੱਕ ਇੱਕ ਖਾਣੀ ਹੈ। ਮੋਮੋਜ਼ ਚਾਹੇ ਪਲੇਟ ਭਰ, ਦੋ ਪਲੇਟਾਂ ਦੇ ਦੋ ਵੀ ਖਾ ਜਾਣਗੇ।
ਹਾਂਜੀ ਹਾਂ। ਹਾਂਜੀ- ਹਾਂਜੀ ਦੇਖੋ ਵੀ ਅੱਜ ਕੱਲ੍ਹ ਦੇ ਬੱਚੇ ਫਰੂਟ ਵੀ ਨੀ ਜਮਾ ਖਾਂਦੇ ਹੈਗੇ, ਵੀ ਇਹੀ ਸਭ ਖਾਂਦੇ ਨੇ, ਆਲਸੂ- ਪਾਲਸੂ। ਚਲੋ ਕੁਰਕਰੇ ਹੋ ਗਏ ਦੇਖੋ ਕਿੰਨੇ ਖਾਂਦੇ ਨੇ ਬੱਚੇ, ਪਲਾਸਟਿਕ ਹੁੰਦਾ ਦੇਖੋ ਉਹਨੂੰ ਅੱਗ ਅੱ ਲਗਾਓ ਲੱਗ ਜਾਂਦੀਆਂ ਹਨਾ। ਵੀ ਦੇਖਲਓ ਕਿੰਨੀਆਂ ਹੀ ਸੂ- ਪਾਲਤੂ ਚੀਜ਼ਾਂ ਖਾ ਕੇ ਉਹ ਆਪਣਾ ਸਰੀਰ ਖਰਾਬ ਕਰ ਰਹੇ ਨੇ ਬੱਚੇ।
ਹਾਂ। ਹੁਣ ਆਪਾਂ ਦੇਖਦੇ ਹੀ ਹਾਂ ਦੇ ਦੇਖੋ ਨਾ ਲੋਕ ਕਿੰਨਾ ਦਿਖਾਉਂਦੇ ਵੀ ਨੇ, ਵੀ ਹਾਂ ਨਾ ਚੀਜ਼ ਖਾਓ। ਵੀ ਕਿਵੇਂ ਉਹ ਗੰਦੇ- ਮੰੰਦੇ ਤਰੀਕੇ ਨਾਲ ਤਿਆਰ ਕਰਦੇ ਆ। ਵੀਡੀਓ ਜਿਹੜੀਆਂ ਉਹਨਾਂ ਦੀਆਂ ਦਿਖਾਉਂਦੇ ਨੇ।
ਪਤਾ ਹੋਣ ਦੇ ਬਾਵਜੂਦ ਵੀ ਮੈਮ ਲੋਕ ਜਾਣ ਜਾਣ ਕੇ ਖਾਂਦੇ ਨੇ, ਕਿਉਂਕਿ ਉਹਨਾਂ ਨੂੰ ਟੇਸਟੀ ਇਹੀ ਲੱਗਦੀ ਆ।
ਹਾਂ, ਉਹ ਭੁੱਲ ਜਾਂਦੇ ਨੇ ਜਦ ਦੇ ਦੇਖਲਓ ਇੰਨੀਆਂ ਵੀਡੀਓ ਆਉਂਦੀਆਂ ਨੇ ਤੁਸੀਂ ਦੇਖ ਲਓ ਨੈੱਟ ਤੇ ਵੀ ਐਵੇਂ ਆਟਾ ਗੁੰਦੇ ਨੇ ਪੈਰਾਂ ਨਾਲ।
ਸਹੀ ਗੱਲ ਹਾਂਜੀ -ਹਾਂਜੀ।
ਗਲੇ ਸੜੇ ਆਲੂ ਯੂਜ ਕਰਦੇ। ਕਰਦੇ ਨੇ ਖਰਾਬ ਸਬਜ਼ੀਆਂ ਯੂਜ ਕਰਦੇ ਨੇ। ਮ ਅੱਖੀਆਂ ਉਹਨਾਂ ਕੋਲ ਇੰਨੀਆਂ ਹੁੰਦੀਆਂ ਨੇ, ਪਰ ਫੇਰ ਵੀ ਨਹੀਂ। ਸਮਝ ਦੇ ਕੇ ਫੇਰ ਵੀ ਜਦੀ ਖਾ ਲੈਂਦੇ ਨੇ ਉਹਨੂੰ।
ਹਾਂਜੀ ਹਾਂ ਸਹੀ ਗੱਲ ਹੈ। ਫਿਰ ਲੋਕਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਦੇਖੋ, ਲੋਕ ਕਿੰਨੀਆਂ ਖਾਂਦੇ ਨੇ ਇਹ ਚੀਜ਼ਾਂ।
ਹਾਂਜੀ ਹਾਂ ਇੰਨੀਆਂ ਚੀਜ਼ਾਂ ਖਾਂਦੇ ਨੇ ਇਹ ਅ ਮਤਲਬ ਹੁਣ ਤਾਂ ਛੋਟੇ ਕੀ ਬੜੇ ਵੀ ਖਾਂਦੇ ਨੇ ਹੁਣ, ਅੱਜਕੱਲ ਦੇ, ਹਾਂਜੀ ਅੱਜਕੱਲ੍ਹ ਦੀ ਦੇਖ ਲੋ ਹਾਂਜੀ ਹਾਂ ਜਿਹੜੇ ਹੁਣ ਸ਼ਹਿਰ ਸ਼ਹਿਰੀ ਮਾਂ -ਬਾਪ ਨੇ ਆਪਣੇ, ਤਾਂ ਚਲੋ ਪਿੰਡਾਂ ਦੇ ਫੇਰ ਵੀ ਮਾਂ- ਬਾਪ ਉਹ ਕਰਦੇ ਨੇ ਜਿਹੜੇ ਸ਼ਹਿਰਾਂ ਦੇ ਮਾਂ- ਬਾਪ ਨੇ ਮਾਂਵਾਂ ਉਹ ਉਹ ਵੀ ਖਾਂਦੀਆਂ ਨੇ ਉਹ। ਐਂ ਹੁੰਦਾ ਵੀ ਚੱਲ, ਸਾਨੂੰ ਸਬਜ਼ੀ -ਰੋਟੀ ਨਾ ਬਣਾਉਣੀ ਪਵੇ, ਬਾਹਰੋਂ ਹੀ ਖਾਈਏ।
ਟਲਦੇ ਹੀ ਬਹਾਨੇ ਮੰਗ ਲੈਂਦੇ ਨੇ, ਦੇਖੋ।
ਉਹ ਮਤਲਬ ਇੱਦਾਂ ਦੀ ਪੇਰੈਂਟਸ ਨੇ ਨਾ ਉਹ ਆਪ ਜਾਂਦੇ ਨੇ ਖੁਦ ਖਾਣ ਬੱਚਿਆਂ ਨੂੰ ਲੈ ਕੇ।
ਸਹੀ ਗੱਲ ਆ ਹਾਂਜੀ ਹਾਂ। ਜੇ ਦੇਖਿਆ ਜਾਵੇ ਵੀ, ਅੱਜ -ਕੱਲ ਦੇ ਬਜ਼ੁਰਗ ਵੀ ਦੇਖੋ ਕਿੰਨੇ ਖਾਣ ਲੱਗ ਵੀ, ਇਹ ਸਭ। ਚੱਲੇ ਹੀ ਇੰਨਾ ਰਿਹਾ।
ਹੋਰ ਹੋਰ ਸਹੀ ਗੱਲ ਆ ਸ਼ਹਿਰਾਂ ਦੇ ਲੋਕ ਜ਼ਿਆਦਾ ਖਾਂਦੇ ਨੇ ਹਜੇ ਪਿੰਡਾਂ ਦੀਿਆਂ ਨੂੰ ਹਜੇ ਇੰਨਾ ਪਤਾ ਨਹੀਂ ਹੈਗਾ ਜਾਂ ਫਿਰ ਉਹ। ਹਾਂ-ਹਾਂ।
ਬੜਾ ਪਰਹੇਜ਼ ਰੱਖਦੇ ਨੇ।
ਪਰ ਸ਼ਹਿਰਾਂ ਚ ਬਹੁਤ ਖਾਂਦੇ ਨੇ, ਜਿਵੇਂ ਅੱਜ ਕੱਲ੍ਹ ਦੇਖਿਆ ਜਾਵੇ ਵੀ ਕਿੰਨੇ ਹੀ ਸਾਰੇ ਤਰ੍ਹਾਂ ਦੀ ਚੀਜ਼ ਹੀ ਮੈਦੇ ਨਾਲ ਤਿਆਰ ਹੁੰਦੀ ਆ।
ਹਾਂਜੀ ਹਾਂ ਇਹ ਤਾਂ ਹੈ।
ਦੇਖੋ ਸਮੋਸੇ ਤੱਕ ਵੀ ਮੈਦੇ ਨਾਲ ਤਿਆਰ ਹੁੰਦੇ ਨੇ।
ਹਮ-ਹਮ।
ਸਮੋਸੇ, ਸਪਰਿੰਗ ਰੋਲ ਹੋ ਗਏ ਮੋਮੋਸ ਹੋ ਗਏ ਦੇਖੋ।
ਹਾਂਜੀ ਹਾਂ, ਸਾਰਾ ਕੁਛ ਹਨਾ।
ਨਿਊਡਲ ਵਗੈਰਾ ਦੇਖੋ, ਕਿੰਨੀਆਂ ਚੀਜ਼ਾਂ ਤਿਆਰ ਹੁੰਦੀਆਂ ਦੇਖੋ ਮੈਦ ਦੇ ਨਾਲ।
ਹਾਂ- ਹਾਂ- ਹਾਂ ਸਹੀ ਗੱਲ ਹੈ ਇਹ ਤਾਂ ਵੀ ਲੋਕ ਮਤਲਬ ਸਮਝਦੇ ਨੀ ਗ ਗੱਲ ਨੂੰ। ਖਾਈ ਜਾਂਦੇ ਨੇ- ਖਾਈ ਜਾਂਦੇ ਨੇ ਹੁਣ ਤਾਂਹੀ ਇੰਨੀਆਂ ਬਿਮਾਰੀਆਂ ਵੱਧ ਹੁਣ ਬੀ ਪੀ ਦੇਖ ਲੋ। ਸ਼ੂਗਰ ਹਰੇਕ ਨੂੰ ਛੋਟੇ- ਛੋਟੇ ਤੋਂ ਲੈ ਕੇ ਬੀ ਪੀ ਕਰਦੇ ਨੇ ਲੋਕ। ਲੋਕਾਂ ਦੇ ਬੀਪੀ ਵੱਧਦੇ -ਵੱਧਦੇ ਨੇ, ਸ਼ੂਗਰ, ਕੈਸਟਰੋਲ।
ਮੈਡਮ ਜਿਵੇਂ ਦੇਖੋ, ਅੱਜ -ਕੱਲ੍ਹ ਦਾ ਖਾਣ -ਬਾਣ ਨੀ ਸਹੀ ਨਾ ਉਸ ਹਿਸਾਬ ਨਾਲ ਹੀ ਬਿਮਾਰੀਆਂ ਲੱਗਦੀਆਂ ਨੇ।
ਹਾਂ-ਹਾਂ ਇਹ ਤਾਂ ਹੈ, ਹੂੰ ਖਾਣ-ਪਾਣ ਤੇ ਹੀ ਸਭ ਕੁਛ ਦੇਖ ਲਓ ਉਹ ਕਰਦਾ ਆ ਵੀ ਜਿਵੇਂ ਜਿਵੇਂ ਦਾ ਲੋਕ ਖਾਂਦੇ ਨੇ ਉਵੇਂ ਦਾ ਮ ਸਿਹਤ ਹੋਈ ਜਾਂਦੀ ਆ ਮੋਟਾਪਾ ਕਿੰਨਾ ਆਉਂਦਾ ਤੇ ਹਨਾ ਵੀ ਲੋਕ ਲੋਕਾ ਨੂੰ ਬਿਮਾਰੀਆਂ ਇੰਨੀਆਂ ਲੱਗਦੀਆਂ ਨੇ।
ਸਹੀ ਗੱਲ ਆ ਹਾਂਜੀ ਜੇ ਦੇਖਿਆ ਜਾਵੇ ਜਿਵੇਂ ਅੱਜ ਕੱਲ੍ਹ ਲੋਕ ਦੁੱਧ ਪੀਣ। ਮੈਂਗੋ ਸ਼ੇਕ ਵਗੈਰਾ ਤਾਕਤ ਵਾਲੀ ਚੀਜ਼ਾਂ ਵੀ ਨਾ। ਕਾਜੂ ਬਦਾਮ ਖਾਣ ਦੇਖੋ ਫਲ ਫਰੂਟ ਖਾਣ ਵੀ ਕਿੰਨਾ ਵਧੀਆ ਸਰੀਰ ਰਹੇਗਾ।
ਹਾਂ ਹਾਂਜੀ।
ਦੇਖੋ ਪਿਛਲੇ ਸਮੇਂ ਵਿੱਚ ਕਿੰਨੀਆਂ ਵਧੀਆ ਖੁਰਾਕਾਂ ਖਾਧੀਆਂ ਜਾਂਦੀਆਂ ਸੀ। ਦੇਖੋ, ਅੱਜ- ਕੱਲ੍ਹ ਦੇ ਸਮਿਆਂ 'ਚ ਵੀ ਉਹ ਤਾਕੜੇ ਪਏ ਨੇ। ਤੇ ਅੱਜ ਕੱਲ੍ਹ ਦੇ ਜੇ ਆਪਾਂ ਛੋਟੇ -ਛੋਟੇ ਬੱਚੇ ਵੀ ਦੇਖੀਏ ਉਹਨਾਂ ਦਾ ਸਿਰ ਦੁਖਦਾ ਬਾਂਹ ਦੁਖਦੀਆਂ ਨੇ ਲੱਤਾਂ ਦੁਖਦੀਆਂ ਨੇ।
ਹੋਰ ਬੱਚਿਆਂ ਚ ਜਾਨ ਹੀ ਨੀ ਗੀ ਦੇਖਲੋ ਪਹਿਲਾਂ ਵਾਲੇ ਬੱਚੇ ਕਿੰਨਾ ਵਧੀਆ ਦੋ ਮਤਲਬ ਸ਼ਾਮ ਨੂੰ ਖੇਡਣ ਜਾਂਦੇ ਸੀਗੇ, ਹਨਾ ਵਧੀਆ ਚਾਹੇ ਸਭ। ਵੀ ਲੱਗਦੀ ਸੀ। ਬੱਚਾ ਕੋਈ ਵੀ ਨੀ। ਚਲੋ। ਕਰਦਾ ਸੀਗਾ ਹੁਣ ਤਾਂ ਬੱਚੇ ਦੇ ਮਾੜਾ ਜਿਹਾ ਡਿੱਗ ਜਾਵੇ ਜ ਤੇ ਰੋਣ ਲੱਗ ਜਾਂਦਾ ਆ।
ਪਿਟਲ ਲੈ ਕੇ ਜਾਂਦੇ ਨੇ
ਹਾਂ -ਹਾਂ ਨਾਲੇ ਬੱਚੇ ਝੱਲਦੇ ਹੀ ਨੀ ਗ ਮਾੜਾ ਜਿਹੇ ਵੀ ਕੋਈ ਕੁਛ ਕੈਦ, ਜਦੇ ਰੋਣ ਲੱਗ ਜਾਂਦੇ ਨੇ। ਹਾਂ-ਹਾਂ। ਸਹਿਣ ਸ਼ਕਤੀ ਨੀ ਬੱਚਿਆਂ ਚ
ਹਾਂਜੀ ਹਾਂ ਦੇਖੋ ਜੀ ਅੱਜ ਕੱਲ ਬ ਬੱਚਾ ਜਿੱਦ ਕਾਰਨ ਲੈ ਕੇ। ਜਿਵੇਂ ਮੈਂ ਨ ਆਹ ਚੀਜ਼ ਖਾਣੀ ਆ ਦੇਖੋ ਉਹਨਾਂ ਨੂੰ ਜਦੀ ਲਿਆ ਕੇ ਦਿੰਦੇ ਨੇ ਪੇਰੈਂਟਸ।
ਹਾਂਜੀ ਹਾਂ, ਉਹੀ ਦਵਾਂਦੇ ਨੇ ਮਾਂ-ਬਾਪ ਦੇਖਲੋ।
ਹਾਂਜੀ ਹਾਂ ਦੇਖੋ ਜੇ ਕਿਤੇ ਬੈਂਚ ਜਾਂ ਬੱਸ ਜਾ ਰਹੇ ਹੋਣਗੇ। ਸਵੇਰੇ ਸਕੂਲ ਚੀਜੀ ਲੈ ਕੇ ਭੇਜਦੇ ਨੇ ਉਹਨਾਂ ਨੂੰ। ਕੁਰਕਰੇ ਦੇਖੋ।
ਹੂੰ ਹੂੰ ਸਹੀ ਗੱਲ ਆ ਸਹੀ ਗੱਲ ਆ।
ਇਹੀ ਚੀਜ਼ਾਂ ਦੇਖੋ ਹੋਰ ਬੱਚਿਆਂ ਨੂੰ, ਬੜੇ ਜੇ ਬੱਚਾ ਰੋਣ ਲੱਗ ਜਾਏ, ਉਹਨੂੰ ਜਲਦੀ ਹੀ ਲੈ ਕੇ ਦਿੰਦੇ ਨੇ ਚੀਜ਼।
ਹਾਂ ਹਾਂ ਅੱਜ ਕੱਲ ਮਤਲਬ ਕੁਛ ਮਾਂ ਬਾਪਾਂ ਦੀ ਵੀ ਅਣਗਹਿਲੀ ਕਰਕੇ ਮਤਲਬ ਬੱਚੇ ਇਦਾਂ ਜ਼ਿਆਦਾ ਹੋਏ ਹੋਏ ਨੇ ਹਨਾ। ਪਹਿਲਾਂ ਕਿਹੜੇ ਪਹਿਲਾਂ ਮਾਂ ਬਾਪ ਦੇਖ ਦੇਖਲਓ ਇੰਨੇ ਇੰਨੇ ਬੱਚੇ ਹੁੰਦੇ ਸੀਗੇ ਦੇਖਲੋ ਕਿਹੜਾ ਪੁੱਛਦਾ ਸੀਗਾ। ਕਿਹੜਾ ਕੁਛ ਕਿਹੜਾ ਸਕੂਲ ਤੋਂ ਲੈਣ ਜਾਂਦਾ। ਸੀਗਾ ਕਿਹੜਾ ਉਹਨਾ ਨੂੰ ਚੀਜ਼ੀਆਂ ਦਿਵਾਉਂਦਾ ਸੀਗਾ, ਅੱਜਕੱਲ੍ਹ ਤਾਂ ਬਹੁਤ ਚਮਲਾਏ ਹੋਏ ਨੇ ਲੋਕਾਂ ਨੇ ਜਵਾਕ।
ਕੱਲਾ ਕੱਲਾ ਬੱਚਾ ਵੀ ਅਗ
ਹਾਂ-ਹਾਂ ਐ ਰੱਖਦਾ ਆ। ਵੀ ਹਵੇ ਅੱਗੇ ਕੋਈ ਨੀ ਪੁੱਛਦਾ ਸੀ, ਤਾਂਹੀ ਬੱਚੇ
ਹਾਂਜੀ ਹਾਂਜੀ ਹਾਂ ਅੱਜ ਕੱਲ੍ਹ ਦੇਖਲ ਕਿੰਨੇ ਚਮਲੇ ਹੋਏ ਨੇ।
ਹਾਂ ਹਾਂ ਬਹੁਤ ਬੋਲਦੇ ਨੇ ਅੱਜ। ਅੱਜਕੱਲ੍ਹ ਦੇ ਬੱਚੇ ਤਾਂ ਛੋਟੇ-ਛੋਟੇ ਦੇਖ ਲੋ ਕਿੰਨੇ ਬੋਲਦੇ ਨੇ।
ਹਾਂਜੀ ਸਹੀ ਗੱਲ ਏ ਮੈਡਮ।
ਗੱਲ ਨੀ ਆਉਣ ਦਿੰਦੇ ਦੇਖਲੋ ਬੱਚ
ਹਾਂਜੀ ਹਾਂ ਦੇਖੋ ਜਵੇਂ ਨਹੀ ਬੋਲਣ ਦਿੰਦੇ ਵੱਡੇ ਡਿਆਂ ਨੂੰ ਮੂਹਰੇ ਵੀ ਜਲੀ ਬੋਲਦੇ ਨੇ ਦੇਖੋ ਖਾਣ ਪੀਣ ਦੀਆਂ ਚੀਜ਼ਾਂ ਦੇਖੋ ਵੀ ਉਹਨਾਂ ਨੂੰ ਹਰਿਕ ਕੁਛ ਮਿਲਦੇ ਅ ਮਿਲਦੇ ਹੁੰਦੇ ਬਾਵਜੂਦ ਵੀ ਦੇਖੋ ਓਹ ਥੱਲੇ ਲਿਟ ਜਾਂਦੇ ਨੇ।
ਹਾਂਜੀ ਹਾਂ।
ਹਾਂਜੀ ਦੇਖੋ ਕਿੰਨੀਆਂ ਚੀਜ਼ਾਂ ਹੀ ਉਹ ਖਾਂਦੇ ਨੇ।
ਹਮ ਹਮ ਤਾਂ ਹੀ ਫੇਰ ਬੱਚੇ ਦੀ ਜਿਹੜੀ ਆ ਫੇਰ ਜਿੱਦ ਪੂਰੀ ਹੋ ਜਾਂਦੀ ਆ, ਫੇਰ ਉਹ ਕਹਿੰਦਾ ਵੀ ਐਵੇਂ ਹੋ ਜਿਵੇਂ ਮੈਂ ਰੋ ਕੇ ਮੇਰੀ ਜਿੱਦ ਇੱਕ ਪਹਿਲੀ ਪੂਰੀ ਹੋਈ ਹੈ ਫਿਰ ਉਦੋਂ ਹੋਰ ਵੀ ਪੂਰੀ ਕਰ ਦਿੰਦੇ ਨੇ ਐ ਬਚ ਬੱਚਾ ਜਿੱਦੀ ਹੋ ਜਾਂਦਾ ਆ।
ਹਾਂਜੀ ਐ ਮੀ ਹੋਰ ਅੱਗੇ-ਅੱਗੇ
ਹੂੰ-ਹੂੰ ਜਿਵੇਂ-ਜਿਵੇਂ ਆਪਾਂ ਉਹਨਾਂ ਦੀਆਂ ਜਿੱਦਾਂ ਪੂਰੀਆਂ ਕਰੀ ਜਾਵਾਂਗੇ ਉਵੇਂ ਉਵੇਂ ਬਸ ਬੱਚਾ ਜਿੱਦੀ ਹੋ, ਜਾਂਦਾ ਆ ਵੀ ਪਤਾ ਈ ਆ ਵੀ ਮਾਂ- ਬਾਪ ਲਿਆ ਕੇ ਹੀ ਦੇ ਦੇਣਾ ਆ, ਜਿਹੜਾ ਮੰਗਿਆ ਸੀ ਹੂੰ ਹੂੰ
ਮਾਂ- ਬਾਪ ਦਾ ਹੀ ਕੰਟਰੋਲ ਹੋਣਾ ਚਾਹੀਦਾ ਬੱਚਿਆਂ ਤੇ। ਜੇ ਉਹ ਕੰਟਰੋਲ ਕਰਨਗੇ, ਤਾਂ ਬੱਚੇ ਹਟਣਗੇ। ਕੋ ਨਾ ਜੇ ਅੱਜ ਕੱਲ੍ਹ ਦੇਖੋ ਮਾਂ ਬਾਪ ਹੀ ਖਿਲਾਉਂਦੇ ਨੇ ਬੱਚਿਆਂ ਨੂੰ ਫਾਸਟ ਫੂਡ ਦੇਖੋ ਖਿਲਾ ਕੇ ਲਿਆਉਂਦੇ ਨੇ ਜ਼ਦਾ ਘਰ ਲਿਆ ਕੇ ਦਿੰਦੇ ਨੇ।
ਹਾਂਜੀ ਹਾਂ, ਉਹੀ ਚਾਹੀਦਾ, ਹੂੰ-ਹੂੰ ਉਹੀ ਚਾਹੀਦਾ ਆ ਵੀ ਹਨਾ ਜਦੋਂ ਘਰੇ ਬਣਾਵੋ ਵਧੀਆ ਹਨਾ ਫਰੈਸ਼ ਖਾਣਾ, ਵੀ ਚਲੋ ਘਰੇ ਵੀ ਸਭ ਕੁਛ ਬਣ ਜਾਂਦ ਇਆ
ਹਾਂਜੀ ਜੇ ਦੇਖਿਆ ਜਾਵੇ ਜੇ ਚਲੋ ਆਪਾਂ ਘਰੇ ਮੈਦੇ ਨਾਲ ਵੀ ਬਣਾਉਣੇ ਪਰ ਸਾਫ਼-ਸੁਥਰਾ ਬਣਾਉਣੇ। ਜੇ ਬਾਰ ਦੇਖਿਆ ਜਾਵੇ ਕਿੰਨੀ ਗੰਦਗੀ ਨਾਲ ਬਣਦਾ। ਸਮੋਸਿਆਂ ਦਾ ਤੇਲ ਦੇਖੋ ਮੈਮ ਕਿੰਨਾ ਕਾਲਾ ਹੁੰਦਾ ਕਾੜਿਆ ਹੋਯਾ।
ਹਾਂਜੀ ਹਾਂ ਹਾਂ ਈਹ
ਵੇਖੋ, ਹਾਂਜੀ। ਵੀ ਜੇ ਆਪਾਂ ਹਰੇ ਇੱਕ ਚੀਜ਼ ਘਰ ਬਣਾ ਕੇ ਦਿੰਣੇ ਆਂ ਤਾਂ ਓਹ ਬਧੀਆ ਵੀ ਬਣੂਗੀ।
ਉਹ ਵਧੀਆ ਵੀ ਹਾਂ ਹਾਂ ਇੰਨੀ ਖ਼ਰਾਬ ਨ ਕਰੂਗੀ ਦੇਖ ਲਓ ਜਿੰਨੀ ਮਤਲਬ ਜਿਹੜੀ ਬਾਹਰਲੀ ਆ ਉਹ ਬਹੁਤ ਜ਼ਿਆਦਾ ਖਰਾਬ ਕਰੂਗੀ, ਜਿਹੜੀ ਆਪਾਂ ਘਰੇ ਬਣਾਈ ਹੋਈ ਆ ਉਹ ਇੰਨੀ ਚੀਜ਼ ਖਰਾਬ ਨਹੀਂ ਕਰੂਗੀ। ਚਲੋ ਉਹ ਹਾਜ਼ਮ ਵੀ ਹੋਜੂਗੀ ਚੰਗੀ ਤਰ੍ਹਾਂ, ਜਿਹੜੀਆਂ ਆਪਾਂ ਬਾਹਰੋਂ ਖਾਂਦੇ ਹਾਂ ਓਹ ਤਾਂ ਹਾਜਮੇ ਲਈ ਹੁੰਦੀ ਆ ਵੀ ਹਫ਼ਤਾ-ਹਫ਼ਤਾ।
ਸਹੀ ਗੱਲ ਐ ਹਾਂਜੀ। ਜੇ ਦੇਖਿਆ ਜਾਵੇ ਆਪਾਂ ਹੋਟਲ ਤੇ ਰੋਟੀ ਖਾਏ ਦੇਖੋ ਕਿੰਨਾ ਕੁ ਜ਼ਿਆਦਾ ਆਪਣਾ ਢਿੱਡ ਹੈਵੀ ਜਾਂ ਹੋ ਜਾਂਦਾ ਲਗਭਗ। ਪਤਾ ਨਹੀਂ ਕੀ ਖਾ ਲਿਆ ਹੈ ਨਾ।
ਹੂੰ, ਹੂੰ।
ਜੇ ਆਪਾਂ ਘਰ ਦੀ ਰੋਟੀ ਦੇਖੀ ਕਿਵੇਂ ਹਲਕਾ ਜਾ ਅਪਣਾ ਪੇ ਨਾਸ਼ਤਾ ਹੁੰਦੈ ਜਾਂ ਖਾਣਾ ਦੇਖੋ ਕਿੰਨਾ ਵਧੀਆ ਲੱਗਦੈ ਆਪਣ
ਹਾਂ ਹਾਂ ਘਰ ਦੇ ਖਾਣੇ ਚ ਤਾਂ ਬਹੁਤ ਫਅ ਬਾਹਰਲੇ ਖਾਣੇ ਚ ਤਾਂ ਬਹੁਤ ਫ਼ਰਕ ਆ ਬਾਹਰ ਏਨੇ-ਇੰਨੇ ਮਸਾਲੇ ਪੌੰਦੇ ਨੇ ਨਾ ਜਾ-ਜਾ ਕੇ ਲੋਕ।
ਸਹੀ ਗੱਲ ਐ ਜੇ ਦੇਖਿਆ ਜਾਵੇ ਘਰ ਵਿੱਚ ਕੱਲਾ ਲੂਣ- ਮਿਰਚ ਵੇਖੋ ਹੁਣ ਸਿੰਪਲ ਜੇ ਮਸਾਲਿਆਂ ਨਾਲ ਸਭ ਜ ਰੋਟੀ ਤਿਆਰ ਹੁੰਦੀ ਆ ਬਾਹਰਲੇ ਮਸਾਲੇ ਦੇਖੋ, ਕਿੰਨੇ ਆਪਾਂ ਨੂੰ ਤਜ਼ਾਬ ਬਣਾ ਦਿੰਦੇ ਨੇ ਦੇਖੋ ਹੈ ਨਾ ਕਿੰਨੀਆਂ ਤੇਜ਼ ਮਿਰਚਾਂ ਵਾਲੀਆਂ ਸਬਜ਼ੀਆਂ ਹੋਣੀਆਂ
ਹੋਰ ਹੋਰ, ਆਪਣਾ ਢਿੱਡ ਦੁਖਣ ਲੱਗ ਜਾਂਦੈ, ਲੂਜ਼-ਮੋਸ਼ਨ ਵਗੈਰਾ ਕਿੰਨਾ ਮਤਲਬ ਅ ਅਪਾਂ ਖ਼ਰਾਬ ਕਰਦਾ ਅਪਣੇ ਸਰੀਰ ਨੂੰ ਓਹ। ਹਾਂਜੀ ਹਾਂ ਏ ਤਾਂ ਹੈ
ਹਾਂਜੀ ਹਾਂ।
ਚਲੋ ਠੀਕ, ਹਾਂਜੀ ਹਾਂ ਠੀਕ ਸੱਤ ਸ੍ਰੀ ਕਾਲ।